ਹਾਂਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹੈਲੋ।
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਮੈਮ ਸਤਿ ਸ਼ੀ ਅਕਾਲ, ਕੀ ਹਾਲ।
ਹੋਰ ਕੀ ਹਾਲ ਚਾਲ ਹੈ ਤੁਹਾਡਾ, ਬਸ ਵਧੀਆ, ਮੈਂ ਤੁਸੀਂ ਸੁਣਾਓ। ਹਾਂਜੀਂ, ਬਸ ਵਧੀਆ, ਹੋਰ। ਹੋਰ ਕੀ ਕਰਦੇ ਪਏ ਸੀਂ?
ਤੁਸੀਂ ਕੀ ਕਰ ਰਹੇ ਸੀ?
ਬਿਜੀ। ਮੈਂ ਬਸ ਫ੍ਰੀ ਹੋਈ ਹਾਂ ਹੁਣੇ, ਰੋਟੀ ਸਬਜ਼ੀ ਬਣਾਈ ਹੈ ਬੱਚਿਆਂ ਵਾਸਤੇ ਤੇ
ਓਕੇ- ਓਕੇ, ਬੱਚੇ ਸਕੂਲ ਨੀ ਗਏ ਅੱਜ
ਇੱਕ ਬੱਚਾ ਸਕੂਲ ਗਿਆ, ਤੇ ਛੋਟਾ ਤੇ, ਵੱਡੇ ਵਾਲਾ ਤੇ ਫਰੀ ਹੋ ਗਿਆ ਨਾ, ਟਵੈਲਥ ਪਾਰ ਕਰ ਗਿਆ।
ਓਕੇ -ਓਕੇ। ਠੀਕ ਹੈ, ਤੇ ਆਪਾਂ ਅੱਜ ਚਲੋ ਆਪਾਂ ਮੌਸਮ ਦੇ ਉੱਤੇ ਗੱਲ ਕਰਦੇ ਹਾਂ।
ਹਾਂਜੀ- ਹਾਂਜੀ।
ਹਾਂਜੀ, ਵੀ ਦੇਖੋ ਹੁਣ ਮੌਸਮ ਕਿੰਨੇ ਤਰੀਕੇ ਦਾ ਚੱਲਿਆ ਹੋਇਆ ਕਿ ਦੇਖੋ ਅ ਮੰਨ ਲਓ ਦਿਨ 'ਚ ਮੌਸਮ ਕੁਛ ਹੋਰ ਹੁੰਦਾ, ਰਾਤ ਨੂੰ ਕੁਛ ਹੋਰ ਜਾਂਦਾ। ਹੋ ਜਾਂਦਾ ਹੁਣ ਕਿੰਨੇ ਦਿਨ ਤੋਂ
ਹੁਣ ਤਾਂ ਬਹੁਤ ਗਰਮੀ ਹੋ ਗਈ, ਬਾਹਰ ਇੰਨੀ ਧੁੱਪ ਆਈ ਦੀ ਹੈ ਬਹੁਤ ਜ਼ਿਆਦਾ ਧੁੱਪ ਆਈ ਦੀ ਹੈ।
ਕਿ ਦੇਖੋ ਬਾਹਰ ਜਾਣ ਨੂੰ ਆਪਣਾ ਦਿਲ ਹੀ ਨਹੀਂ ਕਰਦਾ, ਹੈਗਾ ਲੱਗਾ ਲਓ। ਹੁਣ ਤਾਂ ਚਲੋ ਇਸ ਹਫ਼ਤੇ ਦਾ ਐਵੇਂ ਤਾਂ ਮੌਸਮ ਹੋ ਰਿਹਾ ਕਿ, ਬਾਰਿਸ਼ ਹੋਣ ਲੱਗ ਜਾਂਦੀ ਹੈ। ਧੁੱਪ ਹੋ ਜਾਂਦੀ ਆ, ਬੱਦਲ ਹੋ ਜਾਂਦੇ ਨੇ।
ਹਾਂਜੀ।
ਹਨੇਰੀ ਵਗੈਰਾ ਚੱਲ ਜਾਂਦੀ ਹੈ, ਕਿ ਕੁੱਛ ਵੀ ਹੋਈ ਜਾ ਰਿਹਾ ਕਿ ਆਪਣੀ ਸਮਝ ਤੋਂ ਬਾਹਰ ਹੋ ਰਿਹਾ ਕਿ ਇਹ ਚੱਲ ਕੀ ਰਿਹਾ
ਉਹ ਤੇ ਹੈ ਹੀ ਕੱਲ ਮੌਸਮ ਬਣਿਆ ਸੀ ਬਾਰਿਸ਼ ਵਾਲਾ, ਅੱਜ ਬਾਰਿਸ਼ ਲਿਖੀ ਔਖੀ ਹੋਈ ਸੀ, ਅੱਜ ਆਉਣੀ ਹੈ, ਪਰ ਬਾਰਿਸ਼ ਆਈ ਨਹੀਂ ਅੱਜ।
ਦੇਖੋ ਅੱਜ ਸਾਡੇ ਸਵੇਰੇ ਇੰਨਾ ਮੌਸਮ ਉਹ ਸੀਗਾ ਕਿ ਐਂ ਸੀਗਾ ਕਿ ਪਤਾ ਨੀ ਕਿੰਨੀ ਕੁ ਬਾਰਿਸ਼ ਹੋਣੀ ਆ। ਅੱਜ ਸਵੇਰੇ ਤੇ ਦੇਖੋ ਨੌਕ ਵੱਜਣ ਤੋਂ ਤੇ ਐੰਨੀ ਧੁੱਪ ਹੋ ਗਈ, ਹੁਣ ਐੰਨੀ ਧੁੱਪ ਆ ਗਈ ਅਸੀਂ ਰੋਮ ਤੋਂ ਵੀ ਬਾਹਰ ਨਹੀਂ ਜ ਕਿਉਂਕਿ ਤੁਹਾਨੂੰ ਪਤਾ ਹੀ ਹੈ ਗਰਮੀ 'ਚ ਆਪਾਂ ਨਿਕਲਦੇ ਹੀ ਨੀ।
ਉਹ ਤੇ ਹੈ ਹੀ, ਮੈਂ ਤੇ ਹੁਣ ਦੇਖੋ ਆਪਣਾ ਕੰਮ ਨਾ ਅਗਰ ਬਾਜ਼ਾਰ ਵਾਲਾ ਕੰਮ ਨਾ ਸਬਜ਼ੀ ਵਗੈਰਾ ਮੈਂ ਤੇ ਨਾਸ਼ਤਾ ਕਰਨ ਤੋਂ ਪਹਿਲਾਂ ਹੀ ਨਾ, ਆਪਣਾ ਸਬਜ਼ੀਆਂ ਵਗੈਰਾ ਲੈਣਦੀ ਹਾਂ ਨਾਸ਼ਤਾ। ਤਾਂ ਬਾਅਦ ਵਿੱਚ ਕਰਨੀ ਹ, ਕਿ ਧੁੱਪ ਹੋ ਜਾਂਦੀ ਹੈ ਧੁੱਪੇ ਤੇ ਮੂੰਹ
ਇਹੀ ਆ ਕਿ ਦੇਖੋ, ਹੁਣ ਜਿਹਨਾਂ ਨੂੰ ਘਰ ਰਹਿਣ ਦੀ ਆਦਤ ਪੈ ਗਈ ਲਗਾਏ ਲਓ ਅੰਦਰ ਲੋਕਾਂ ਨੂੰ ਅੰਦਰ ਹੀ ਹੁੰਦੀ ਆ, ਚੱਲੋ ਬਹੁਤ ਲੇਡੀਜ਼ ਤਾਂ ਲੱਗਾ ਲੋ
ਹਾਂਜੀ।
ਚੱਲ ਲਓ ਸਟੂਡੈਂਟ ਵੀ ਕਈ ਜਿਵੇਂ ਹੁਣ ਲੱਗਾ ਲਓ ਘਰ ਬੈਠੇ ਹੀ ਲੱਗਾ ਲਓ ਇਹ ਕੰਮ ਕਰ ਰਹੇ ਨੇ ਅੱਗੇ। ਪੜ੍ਹਦੇ ਨ, ਜਾਂ ਕੰਪਲੀਟ ਕਰ ਚੁੱਕੇ ਕੇ ਸੜੀ, ਤਾਂ ਉਹਨਾਂ ਲਈ ਬਾਹਰ ਜਾਣਾ ਬਹੁਤ ਔਖਾ ਹੋ ਜਾਂਦਾ।
ਹਾਂਜੀ ਇਹ ਤੇ ਹੈ ਹੀ, ਬੱਚੇ ਜਾਣ ਨੂੰ ਤਿਆਰ ਹੀ ਨਹੀਂ ਹੈ।
ਆਪਣੇ ਛੁੱਟ ਜਾਂਦੀ ਆਪਾਂ ਜਾਂਦੇ ਹੀ ਨੀ ਹੈਗੇ ਆਪਾਂ ਨੂੰ ਇਹ ਹੁੰਦਾ ਵੀ ਕੌਣ ਜਾਏਗਾ ਗਰਮੀ ਦੇ ਵਿੱਚ
ਹਾਂਜੀ।
ਇਹ ਚੀਜ਼ ਹੋ ਜਾਂਦੀ ਆ, ਹੁਣ ਜਿਵੇਂ ਪਰਸੋਂ ਵੀ ਦੇਖੋ ਬਾਰਿਸ਼ ਹੋਈ ਸੀਗੀ ਤੁਹਾਡੀ ਸਾਈਡ ਹੋਈ ਸੀ।
ਬਹੁਤ ਜ਼ਿਆਦਾ, ਮਤਲਬ ਦੋ ਦਿਨ ਲਗਾਤਾਰ ਹੁੰਦੀ ਰਹੀ ਹੈ। ਬਾਰਿਸ਼ ਅਸੀਂ ਕਿਤੇ ਬਾਹਰ ਨਹੀਂ ਜਾ ਸਕਦੇ ਸੀ।
ਸਾਡੇ ਵੀ ਦੇਖੋ ਦੋ ਦਿਨ ਤਾ ਵਧੀਆ ਬਾਰਿਸ਼ ਹੋਈ ਆ ਇਸ ਹਫ਼ਤੇ ਵੈਸੇ ਪੂਰੇ ਹੀ ਦੱਸੀ ਹੋਈ ਸੀਗੀ ਬਾਰਿਸ਼
ਲੇਕਿਨ ਆਈ ਨਓ ਉਸ ਤਰ੍ਹਾਂ ਦਾ ਬਾਰਿਸ਼ ਆਈ ਹੀ ਨਈ ਵੈਸੇ
ਆਈ ਹੈਗੀ ਵੇ ਦੇਖੋ ਪਰ ਦੇਖੋ ਆਈ ਸੀ ਪਰ ਵੀ ਇਹ ਅਵਿਲ ਗੂ ਬਾਰਿਸ਼ ਚ ਲਗਾਉਣ ਤੋਂ ਬਾਦ ਨਾ ਜਾਦਾ ਗਰਮੀ ਹੋ ਜਾਂਦੀ ਹੈ ਇਹ ਲੱਗਦਾ।
ਹਾਂਜੀ ਹੁਣ ਨਾ ਮਤਲਬ ਹੁਣ ਅਗਲਾ ਵੀ ਮ੍ਹੀਨਾ ਆਣਾ ਅਗਸਤ ਦਾ ਏਗਾ ਓ ਵੀ ਚਿਪ-ਚਿਪ ਪੀ ਵਾਲੀ ਗਰਮੀ ਹੋਏਗੀ ਓ ਤੇ ਬੋਤ ਮੁਸ਼ਕਿਲ ਐ ਫਿਰ ਵੀ ਜੁਲਾਈ ਵਾਲੀ ਕੱਟੀ ਜਾਏਗੀ। ਅਗਸਤ ਵਲੀ ਨੀ ਕੱਟੀ ਜਾਂਦੀ ਗਰਮੀ
ਓ ਮੇਰੇ ਡੈਡੀ ਹੱਸ ਰਏ ਸੀ ਕੈਂਦੇ ਹੁਣ ਤਾਂ ਗਰਮੀ ਖਤਮ ਹੋ ਗੀ ਕੈੰਦਾ ਬਸ ਹੁਣ ਤਾਂ ਠੰਢ ਹੀ ਆਣੀ ਐ ਦੇਖੋ।
ਗਰਮੀ ਨੀ ਖ਼ਤਮ ਹੁੰਦੀ ਸਤੰਬਰ 'ਚ ਵੀ ਗਰਮੀ ਹੋਣੀ ਏ ਪਿਛਲੇ ਸਾਲ ਦੇਖਿਆ ਨੀ ਸੀ।
ਹਾਂਜੀ-ਹਾਂਜੀ ਹੱਲੇ ਤਾਂ ਦੇਖੋ ਗਰਮ ਪਊਗੀ ਹਾਂਜੀ-ਹਾਂਜੀ।
ਕੈਂਣ ਦੀ ਗੱਲਾਂ ਗਰਮੀ ਨੀ ਹੋਣੀ ਗਰਮੀ ਤੇ ਪੈਣੀ ਐ ਜੁਲਾਈ ਤੇ ਫਿਰ ਵੀ ਠੀਕ ਏ। ਅਗਸਤ-ਅਗਸਤ ਦਾ ਬੋਤ ਖਰਾਬ ਹੁੰਦੈ ਮੌਸ
ਅਗਸਤ ਤ ਜਬ ਤੋ ਬੋਤ ਜਾਦਾ ਹੁੰਦੀ ਏ ਦੇਖੋ ਜੂਨ 'ਚ ਲਗਾ ਲੋ ਅਗਸਤ 'ਚ ਲਗਾ ਲੋ ਚਲੋ ਇਹ ਮਿੰਟ ਜ ਐਦੇ 'ਚ ਆ ਗਿਆ ਕਿ ਏ 'ਚ ਠੀਕ ਰੈੰਦਾ ਮੌਸਮ
ਹਾਂਜੀ।
ਪਰ ਕੁੱਛ ਕ ਮ੍ਹੀਨੇ ਐਵੇਂ ਹੁੰਦੇ ਨੇ ਜਿਨਾਂ 'ਚ ਲਗਾ ਲੋ ਜਾਦਾ ਪੈਂਦੀ ਆ।
ਬਸ ਅਈਉ ਅਗਸਤ ਮੰਨੋ ਤੇ ਜੂਨ-ਜੂਨ ਵੀ ਵੈਸੇ ਮੁਸ਼ਕਿਲ ਨਿਕਲਿਐ।
ਹਾਂਜੀ ਜੂਨ 'ਚ ਵੀ ਦੇਖ ਖੋ ਬੋਤ ਸੀਗੀ ਗਰਮੀ ਏ ਚਲੋ ਏ ਮੰਨਦੇ ਆ ਵੀ ਠੀਕ ਵੀ ਏਹ ਠੀਕ ਵੀ ਨੀ ਮੌਸਮ‌ ਏਹ 'ਚ ਆ ਵੀ ਸਵੇਰੇ ਬੱਦਲ ਹੋ ਗੇ ਲਗਾ ਲੋ ਸ਼ਾਮ ਨੂੰ ਹਵਾ ਵਗੈਰਾ ਚੱਲ ਜਾਂਦੀ ਆ ਯਾ ਬਾਰਿਸ਼ ਯਾ ਧੁੱਪ ਤਾਂ ਦੇਖੋ ਹੁੰਦੀ ਤਾਂ ਹੈ ਹੀ ਆ।
ਹਾਂਜੀ।
ਕੁਛ ਦੇਖੋ ਏ ਏਸੀ ਵਗੈਰਾ ਨੇ ਵੀ ਮੌਸਮ 'ਚ ਦੇਖੋ ਤਬਦੀਲੀ ਕੀਤੀ ਹੋਈ ਆ। ਅੱਜ-ਕੱਲ੍ਹ ਦੇਖੋ ਘਰ-ਘਰ ਏ ਸੀ ਲੱਗਿਆ ਹੋਇਆ।
ਓਹੀ ਤੇ ਛੋਟੇ ਬੱਚਿਆਂ ਨੂੰ ਇੰਨੀ ਆਦਤ ਪੈ ਗਈ ਏ ਨਾ ਏ ਸੀ ਦੀ ਏਨੀ ਆਦਤ ਬੱਚੇ ਏ ਸੀ ਤੋਂ ਬਾਰ ਨੀ ਨਿਕਲ ਸਕਦੇ।
ਜੀ। ਏਹੀ ਤਾਂ ਹੈਗਾ ਕਿ ਬਾਹਰ ਜਾਣਾ ਮੁਸ਼ਕਿਲ ਹੋਇਆ ਹੋਯਾ ਦੇਖੋ ਚਲੋ ਜਿਨਾਂ ਦੀ ਤਾਂ ਮਜਬੂਰੀ ਆ ਜੋਬ ਬੀ ਕਰਦੇ ਨੇ ਦੇਖੋ ਘਰ ਤਾਂ ਹਰ ਕੋਈ ਬੈਠਦਾ ਵੀ ਨੀ ਚਲੋ ਜਿਨ੍ਹਾਂ ਦਾ ਲਾਗ ਲਗਾ ਲੋ ਸਰਦਾ ਬਾਰ ਤਾਂ ਓ ਵੀ ਜਾਂਦੇ ਨੀ ਜਿਹਨਾਂ ਦਾ ਨਹੀਂ ਵੀ ਸਰਦਾ ਕਦੇ ਤਾਂ ਆਪਾਂ ਨਿਕ ਕੱਲਦੇ ਹੀ ਆ ਬਾਰ ਜਿਵੇਂ ਹੁਣ ਤੁਸੀਂ ਗੱਲ ਕੀਤੀ ਵੀ ਤੁਸੀਂ ਸਬਜ਼ੀ ਲੈਣ ਲਈ ਜਾਂਦੇ ਓ।
ਮੈਂ ਕੈੰਦੀ ਰਿਐ ਸਵੇਰੇ-ਸਵੇਰੇ ਕੰਮ ਕਰ ਲਿਆ ਰਾਤੀ ਤੇ ਅਸੀਂ ਮੁਸ਼ਕਿਲ ਜਾਂ ਅਸੀਂ ਤੇ ਬਜ਼ਾਰ ਜਾਂਦੀ ਨੀ ਮੈਂ ਰਾਤ ਦੇ ਟਾਈਮ ਸ਼ਾਮ ਤੋ ਬਾਦ ਕਿਉਂਕਿ ਬੱਚੇ ਆ ਜਾਂਦੇ ਨੇ ਸਕੂਲੋਂ ਆ ਜਾਣਗੇ ਫਿਰ ਕੈਣਗੇ ਮੰਮਾ ਟੂਸ਼ਨ ਜਾਣੈ, ਫਿਰ ਓਹ ਬੱਚੇ ਵੀ ਟੂਸ਼ਨ ਜਾਏਂਗੇ ਬ ਅ ਓਸ ਤੋਂ ਬਾਦ ਦ ਪੈਲੇ ਵੀ ਨਿਕਲ ਨੀ ਸਕਦੇ ਫਿਰ ਸ਼ਾਮੀ ਆਣਗੇ ਟੂਸ਼ਨ ਤੋਂ ਆਏਂਗੇ ਫਿਰ ਜਿੰਮ ਦਾ ਟਾਈਮ ਹੋ ਜਾਂਦੈ।
ਹੁਣ ਦੇਖੋ ਪਿੱਛੇ ਜੇ ਆਏ ਸੀਗਾ ਦੇਖੋ ਮੌਸਮ ਕਿੰਨਾ ਖ਼ਰਾਬ ਹੋਇਆ ਸੀਗਾ ਅੱਜ ਤੋਂ ਥੋੜੇ ਟੈਮ ਦੀ ਓ ਗੱਲ ਆ ਪਿਛਲੇ ਸਾਲ ਦੀ ਲਗਾ ਲੋ। ਯਾ ਇਸ ਸਾਲ ਦੇ ਪੈਲੇ ਦੂਜੇ ਮ੍ਹੀਨੇ 'ਚ ਕਿੰਨੀ ਬਾਰਿਸ਼ ਹੋਈ ਸੀ।
ਹਾਂਜੀ ਫਸਲਾਂ ਖ਼ਰਾਬ ਹੋ ਗਈ ਸਾਰੀ।
ਫਸਲਾਂ ਸਾਰੀਆਂ ਖ਼ਰਾਬ ਦੇਖੋ ਅਸੀਂ ਵੀ ਫਸਲਾਂ ਹੀ ਗਾ ਵੀ ਖੇਤੀਬਾੜੀ ਕਰਦੇ, ਤੇ ਸਾਡੀ ਵੀ ਫਸਲ ਗੱਲ ਹੋ ਵੀ ਸੀ। ਤੇ ਪਾਣੀ ਲਗਾ ਲੋ ਕਿੰਨਾ-ਕਿੰਨਾ ਪਾਣੀ ਆ ਗਿਆ ਸੀ ਨੈਹਰਾਂ ਚੋ ਵੀ ਕਿੰਨਾ ਪਾਣੀ ਛੱਡਿਆ ਜਾ ਰਿਹਾ ਸੀਗਾ।
ਕਿੰਨੇ ਘਰਾਂ ਦੇ ਘਰ ਦੇਖੋ ਰੁੜ ਗਏ ਸੀਗੇ।
ਹਾਂਜੀ।
ਏਹੀ ਹੈ ਕਿ ਦੇਖੋ ਮੌਸਮ ਦੀ ਤਾਂ ਕੋਈ ਗਰੰਟੀ ਨੀ ਹੈਗੀ ਅਪਾਂ ਨੂੰ। ਕਿ ਦੇਖੋ ਬਾਕੀ ਗੱਲ ਏਹ ਕਹੀ ਜਾਂਦੇ ਕਿ ਜਿਵੇਂ ਆਪਾਂ ਇਨਸਾਨ ਈ ਲਗਾ ਲੋ ਕੁਦਰਤ ਨਾਲ ਛੇੜ ਛਾੜ ਕਰੀ ਹੋਈ ਐ ਐਨੀ ਜਯਾਦਾ ਕਿ ਔਦਾ ਹੀ ਨਤੀਜਾ ਆਪਾਂ ਨੂੰ ਮਿਲ ਰਿਆ ਏਹ ਦੇ ਖੋ, ਪਰ ਦੇਖੋ ਕਿਤੇ ਨਾ ਕਿਤੇ ਤਾਂ ਗ਼ਲਤੀ ਇਨਸਾਨ ਦੀ ਵੀ ਆ।
ਕਿਉਂ, ਓਹ ਓ ਕ ਓ ਕਿਵੇਂ ਇਨਸਾਨ ਦੀ?
ਕਿਉਂਕਿ ਹੁਣ ਦੇਖੋ ਪਹਿਲਾਂ ਲੋਕੀ ਕੀ ਕਰਦੇ ਸੀ ਪਹਿਲਾਂ ਹਰ ਘਰ ਚ ਦੇਖੋ ਦਰਖ਼ਤ ਹੁੰਦੇ ਸੀਗੇ
ਹਾਂਜੀ ਹਾਂਜੀ
ਹੁਣ ਤੁਸੀਂ ਅੱਜ ਕੱਲ੍ਹ ਹੀ ਦੇਖੋ ਸਭਦੇ ਪੱਕੇ ਘਰ ਨੇ ਕਿਸੇ ਦੇ ਹੀ ਘਰ ਚ ਵੈਸੇ ਦਰਖਤ ਦਾ ਦੇਖੋ ਕਿਸੇ ਦੇ ਘਰ ਹੈ ਹੀ ਨਹੀਂ ਲੱ ਹੁਣ ਤਾ ਅਗਲਾ ਛੋਟੇ ਛੋਟੇ ਬੂਟੇ ਲਗਾਉਂਦਾ ਗਮਲੇ ਦੇ ਵਿੱਚ
ਗਮਲੇ ਵਿੱਚ ਅਸੀਂ ਆਪ ਘਾਰ ਚ ਗਮਲੇ ਹੀ ਲਗਾਏ ਦੇ ਨੇ
ਦੇਖੋ ਉਹ ਤਾਂ ਆਪਾਂ ਗੱਲ ਇੱਕ ਸਜਾਵਟ ਲਈ ਲਗਾਉਂਦੇ ਹਾਂ ਕਿ ਆਪਣੇ ਘਰ ਚ ਚਲੋ ਥੋੜ੍ਹਾ ਹੈਨਾ ਪਾਰਕ ਦੀ ਤੌਰ ਤੇ ਲਗਾ ਲੋ ਪਰ ਅਗਰ ਦੇਖ ਦੇਖਿਆ ਜਾਵੇ ਜਾਂ ਸੜਕਾਂ ਦੇ ਕਿਨਾਰੇ ਪਹਿਲਾਂ ਸੜਕਾਂ ਦੇ ਕਿੰਨੇ ਦਰਖਤ ਹੁੰਦੇ ਸੀਗੇ ਪੇੜ ਓਦੇ ਕਿੰਨੇ ਵੱਡੇ ਵੱਡੇ
ਉਹ ਤੇ ਅੰਧੇਰੀ ਨਾਲ ਹੀ ਟੁੱਟ ਜਾਂਦੇ ਸੀ ਕਿੰਨੇ ਟੁੱਟੇ ਸੀ ਪਿੱਛੇ ਦੇਖੇ
ਹਾਂਜੀ ਜਾਂ ਪਿੱਛੇ ਕਟਵਾਏ ਗਏ ਸੀ ਜਾਂ ਕੁਛ ਵੀ ਲਗਾ ਲਓ ਹਨਾ ਬਿਲਕੱਲ ਉਹ ਕਿੰਨੀ ਕੁ ਲਗਾ ਲੋ ਵਿੱਚ ਤਾਂ ਵੀ ਇਨਸਾਨ ਦਾ ਵੀ ਰੋਲ ਅਦਾ ਹੈ ਹੀ ਗਿਆ ਇਹਦੇ ਵਿੱਚ ਲਗਾ ਲਓ ਕਿ ਆਪਾਂ ਦੇਖੋ ਕੁਦਰਤ ਨਾਲ ਛੇੜਛਾੜ ਕਰਦੇ ਹਾਂ ਇੰਨੀ ਜ਼ਿਆਦਾ
ਮੰਨਿਆ ਜਾਂਦਾ ਇਹ ਚੀਜ਼ ਨੂੰ
ਹਾਂਜੀ ਹਾਂਜੀ
ਹਾਂਜੀ ਹਾਂਜੀ ਵੀ ਦੇਖੋ ਮੌਸਮ ਤਾਂ ਹੁਣ ਜਿਵੇਂ ਪੱਤਝੜ ਦਾ ਮੌਸਮ ਹੋ ਗਿਆ ਉਸ ਚ ਪੱਤੇ ਵਗੈਰਾ ਕਿੰਨੇ ਝੜਦੇ ਨੇ ਜਾਂ ਮੌਸਮ ਹਰ ਇੱਕ ਚੀਜ਼ ਮੌਸਮ ਨਾਲ ਅਟੈਚ ਹੈ ਹੀ ਗਈ ਆ ਫਲ ਫਰੂਟ ਹੋ ਗਏ ਸਬਜ਼ੀਆਂ ਵਗੈਰਾ ਹੋ ਗਇਆਂ
ਹੁਣ ਦੇਖੋ ਹੁਣ ਬਾਰਿਸ਼ ਅੱਗੇ ਹਾਲੇ ਤਾਂ ਸਾਵਣ ਵੀ ਨਹੀਂ ਲੱਗਿਆ ਬਾਰਿਸ਼ਾਂ ਦੇਖੋ ਆਉਦੀਆਂ ਹੀ ਨਹੀਂ ਆਂਦਿਆਂ
ਹਾਂਜੀ ਹਾਂਜੀ ਦੇਖੋ ਤਾਂ ਹਾਂਜੀ ਇਹੀ ਹੈ ਵੀ ਬਸ ਇਹ ਤਾਂ ਇੱਕ ਹਫ਼ਤੇ ਚ ਵੈਸੇ ਦੱਸੀ ਹੋਈ ਸੀ ਚਲੋ ਹਾਂਜੀ ਉਹ ਆਈ ਨੀ ਦੋ ਦਿਨ ਮੰਨ ਲਓ ਤੁਸੀਂ ਕਿਤੇ ਕਿਤੇ ਦੋ ਦਿਨ ਆਈ ਆ ਲਗਾ ਲੋ ਅੱਗੇ ਪਿੱਛੇ ਲਗਾ ਲੋ ਕਿਤੇ ਮਾੜੀ ਮੋਟੀ ਹੋਈ ਲਗਾ ਲੋ ਜਿਵੇਂ ਸਾਡੀ ਠੀਕ ਸੀ ਐੰਨੇ ਵੀ ਨਹੀਂ ਸੀ ਸਾਡੇ ਜਿਵੇਂ ਤੁਸੀਂ ਕਿਹਾ ਨਾ ਤੁਹਾਡੇ ਦੋ ਦਿਨ ਲਗਾਤਾਰ
ਦੋ ਦਿਨ ਲਗਾਤਾਰ ਆਈਏ ਦਿਨ ਰਾਤ ਆਈਏ ਕਹਿੰਦੀ ਪਈ ਆਂ ਗਲੀ 'ਚ ਪਾਣੀ ਭਰ ਗਿਆ ਸੀ
ਹਾਂਜੀ ਹਾਂਜੀ ਵੀ ਸਾਡੇ ਥੋੜ੍ਹਾ ਦੇ ਵੀ ਇਨੀ ਨੀ ਸੀ ਵੀ ਠੀਕ ਠੀਕ ਸੀਗੀ ਸਾਡੇ ਦੇਖੋ
ਨਹੀਂ ਇੱਥੇ ਤਾਂ ਬਹੁਤ ਮੈਂ ਤੇ ਹੁਣ ਸ਼ੁਕਰ ਕੀਤਾ ਸੀ ਬਾਰਿਸ਼ ਗਈ ਤਿੰਨ ਤਿੰਨ ਦਿਨ ਕੱਪੜੇ ਨਹੀਂ ਸੁੱਕੇ ਸੀ
ਅੱਛਾ ਅੱਛਾ ਵੀ ਉਹੀ ਆ ਵੀ ਤੁਹਾਡੇ ਏਰੀਏ ਚ ਜਿਵੇਂ ਜਿਆਦਾ ਆਈ ਬਾਰਿਸ਼
ਜ਼ਿਆਦਾ ਆਈ ਸੀ ਅਤੇ ਮੈਂ ਫਿਰ ਪੰਖੇ ਚਲਾ ਕੇ ਸਾਰੀ ਰਾਤ ਪੰਖਾ ਚਲਾਇਆ ਤੇ ਕੱਪੜੇ ਸੁਕਾਏ ਨੇ।
ਹਾਂਜੀ-ਹਾਂਜੀ ਐਵੇ ਹੋਂਦਾ ਹੋਨ ਜਿਵੇ ਅਗਲੇ ਮੀਨਿਆਂ ਚ ਆਨੀ ਐ ਜੜੀ ਬਰਸ਼ ਓ ਵੀ ਦੇਖੋ ਐਵੇ ਦੀ ਈ ਹੋਣੀ ਆ। ਓ ਤਾ ਦੇਖੋ ਓ, ਓ ਤਾ ਰੋਜ ਵਾਂਗੂ ਹੀ ਆਂਦੀ ਆ।
ਹਾਂਜੀ, ਆੱਜ ਤਾ ਮੈਂ ਸ਼ੁਕਰ ਕੀਤੈ ਬਾਰਿਸ਼ ਨਈ ਆਈ।
ਅੱਛਾ-ਅੱਛਾ ਆੱਜ ਤਾ ਦੇਖੋ ਤੁੱਪ ਨਿਕਲੀ ਓਈ ਆ ਕਿੰਨੀ ਬਾਰੇ।
ਕਪੜੇ ਅਗਰ ਕਪੜੇ ਨੀ ਸੁੱਕਦੇ ਨਾ ਖਲੇਰਾ ਫੇਰ ਨੀ ਸਮੀਟ ਦਾ।
ਇੱਕ ਏ ਚੀਜ਼ ਰੈਂਦੀ ਆ, ਹਨੇਰੀ ਯਾ ਮੀਂ ਹੋਵੇ ਲਾਈਟ ਪੈਲਾਂ ਜਾਏਗੀ।
ਲਾਈਟ ਸਬ ਤੋ ਪੈਲੇ ਜਾਂਦੀ ਕੱਪੜੇ ਪ੍ਰੈਸ ਨੀ ਕਾਰ ਸਕਦੇ ਕੁਛ ਨੀ ਅਸੀ ਕਾੱਮ ਕਾਰ ਸਕਦੇ ਲਾਈਟ ਤੋ ਬਗੈਰ।
ਕੋਈ ਮੈਂ ਤੁਆਨੂੰ ਦੱਸੇਆ ਕਿ ਮੌਸਮ ਖ਼ਰਾਬ ਸੀਗਾ ਚਲੋ, ਬਾਰਿਸ਼-ਬੁਰਿਸ਼ ਕੁਛ ਨੀ ਐਵੇ ਲਾਗਦਾ ਸੀ ਕਿ ਚਲੋ ਮੌਸਮ ਖ਼ਰਾਬ ਵੀ ਆ ਸਕਦੀ ਆ ਬਾਰਿਸ਼। ਤਾ ਲਾਈਟ ਤ ਤਾ ਆੱਜ ਸਾਡੇ ਸਵੇਰੇ ਹੀ ਚਲੀ ਗੀ ਪਾਂਜ ਵਜੇ ਹੀ।
ਸਵੇਰੇ ਮੈਂ ਮੌਸਮ ਦੇਖਯਾ ਮੈਨ ਤਾਂ ਟੈਂਸ਼ਨ ਓ ਗਈ, ਮੈਂ ਕਯਾ ਐ ਕਿ ਬਾਰਿਸ਼ ਵਾਲਾ ਮੌਸਮ ਓ ਗੇਐ ਐ ਤੇ ਛੁੱਟੀ ਓ ਜੇਗੀ ਸਕੂਲ ਦੀ।
ਹਾਂਜੀ-ਹਾਂਜੀ।
ਮੈਂ ਸ਼ੁੱਕਰ ਕੀਤੈ ਬਾਰਿਸ਼ ਨੀ ਆਈ ਬੱਚਾ ਸਕੂਲ ਤੇ ਗਯਾ।
ਹਾਂਜੀ-ਹਾਂਜੀ ਤੁਆਡਾ ਬੱਚਾ ਕੇੜੀ ਕਲਾਸ ਦੇ ਵਿੱਚ ਪੜਦਾ।
ਇਲੈਵੰਥ ਏਚ ਆ ਗੇਐ, ਤੇ ਆੱਜ ਪੈਲਾ ਪ ਪੇਪਰ ਸੀ, ਪ੍ਰੇਓਡਿਕ ਟੈਸਟ ਨੀ ਓਂਦੇ ਜੜੇ।
ਹਾਂਜੀ-ਹਾਂਜੀ।
ਓ ਆੱਜ ਪੈਲਾਂ ਈ ਸੀ ਓ ਤਾ ਸ਼ੁਕਰ ਕਰਦੇ ਨੇ ਬੱਚੇ, ਬਾਰਿਸ਼ ਆ ਗਈ ਏ। ਤੇ ਨਾਲੇ ਫੇਰ ਓਟੋ ਵਗੈਰਾ ਚ ਹੁਨ ਜਾਂਦਾ ਨੀ ਨਾ, ਕੈਂਦਾ ਮੈਂ ਵੱਡਾ ਓ ਗੇਆ ਮੰਮੀ ਓਟੋ ਚ ਨੀ ਜਾਨਾ।
ਹਾਂਜੀ-ਹਾਂਜੀ ਬੱਚੇਆਂ ਨੂੰ ਵੀ ਦੇਖੋ ਬਾਨਾ ਈ ਚਾਹੀਦਾ ਹੁੰਦਾ।
ਹਾਂਜੀ।
ਹੁਨ ਸਾਡੇ ਘੱਰੇ ਵੀ ਦੋ ਹੈਗੇ ਨੇ ਮੇਰੀ ਪਾਬੀ ਦੇ ਬੱਚੇ ਦੇਖੋ ਓ ਜਦੋ ਬਾਰਿਸ਼ ਓਂਦੀ ਓਨਾ ਨੂੰ ਐ ਹੋਂਦਾ ਵੀ ਚਲੋ ਆੱਜ ਤਾਂ ਛੁੱਟੀ ਹੋ ਜਾਨੀ ਆਪਾ ਨੂੰ।
ਹਾਂਜੀ।
ਏ ਚੀਜ਼ ਹੋ ਜਾਂਦੀ ਆ, ਪਰ ਕਿਤੇ ਨਾ ਕਿਤੇ ਚਲੋ, ਹਾਂਜੀ।
ਮੈਂ ਤੇ ਪੈਲਾਂ ਹੀ ਓਟੋ ਵਾਲੇ ਨੂੰ ਕੈ ਤਾ ਸੀ, ਮੈਂ ਕਯਾ ਸਵਾ ਸੱਤ ਵਜੇ ਆਏ ਗੇ ਆਵਾਜ਼ ਲਗਾ ਲੇਨਾ ਅਗਰ ਬਾਰਿਸ਼ ਨਾ ਓਈ ਤੇ ਬੱਚੇ ਨੂੰ ਲੈ ਜੇਨਾ। ਬਾਰਿਸ਼ ਓਈ ਤੇ, ਤੇ ਐ ਅੱਛੀ ਗਾੱਲ ਓ ਗੀ ਬਾਰਿਸ਼ ਆਈ ਨੀ।
ਹਾਂਜੀ-ਹਾਂਜੀ, ਏਈ ਆ ਵੀ ਦੇਖੋ ਬਾਰਿਸ਼ ਚ ਏ ਆ ਵੀ ਚਲੋ ਕਈਆਂ ਨੇ ਤਾ ਜਾਨਾ ਹੁੰਦਾ, ਚਲੋ ਸਕੂਲ ਵਗੈਰਾ ਚ ਬੱਚੇ ਛੁੱ ਟੀ ਕਾਰ ਲੈਂਦੇ ਨੇ, ਪਰ ਜੜੇ ਜੋਬ ਚ ਜਾਂਦੇ ਨੇ ਓਨਾਂ ਨੂੰ ਤਾਂ ਵਿਚਾਰੇਆਂ ਨੂੰ ਜਾਣਾ ਪੈਂਦਾ। ਜੇ ਬਾਰਿਸ਼, ਹਨੇਰੀ ਹਨਾ। ਓਨਾ ਨੂੰ ਤਾ ਜਲੋ ਹੁਨ ਜੇ ਅਪਾਂ ਲੋਕਡਾਊਨ ਚ ਦੇਖੀਏ ਓਦੋਂ ਵੀ ਕਈ ਤਾਂ ਜਾਂਦੇ ਰਏ ਸੀ ਕਾਫੀ ਹੱਦ ਤੱਕ ਕਈਆਂ ਦਾ ਈ ਸੀ ਲਗਾ ਲਓ ਕਿ ਚਲੋ ਘਾੱਰ ਬੈਠ ਕੇ ਓਨਾਂ ਦਾ ਕਾੱਮ ਚੱਲ ਚੱਲਦਾ ਰਏ ਹਣਾ, ਪਰ ਫੇਰ ਬੀ ਉਨੂੰ ਚਾਹੇ ਦੋ ਘੰਟੇ ਈ ਜਾਣਾ ਪਵੇ‌ ਓਨਾਂ ਨੂੰ ਜਾਣਾ ਪੈਂਦਾ ਸੀ।
ਜਾਣਾ ਤੇ ਪੈਂਦਾ ਸੀ ਬੱਚੇ ਤੇ ਚਲੋ, ਛੁੱਟੀ ਮਾਰ ਕੇ ਬੈਠ ਜਾਂਦੇ ਨੇ।
ਹਾਂਜੀ ਹਾਂਜੀ, ਮੌਸਮ ਵੀ ਬਾੱਸ ਐਹੀ ਹਾ ਕੀ ਲਗਾਲੋ ਵੈਸੇ ਹੁੰਦੀ ਤਾਂ ਦਿੱਕਤ ਦੇਖ ਸਬ ਨੂੰ ਈ ਆ, ਹੁਨ ਜਿਵੇ ਸੀਜ਼ਨ ਇ ਚੱਲ ਲੇਆ ਲਗਾ ਲੋ ਚੁਨਾ ਲਗਾ ਰਏ ਨੇ ਲਗਾ ਲੋ ਮੀਂ ਹੋਵੇ ਬਚਾਰੇ ਓ ਲਗਾ ਈ ਨੀ ਪਾਂਦੇ ਐਗੇ ਮੀਂ ਦੇ ਵਿੱਚ ਤਕ- ਤੇ ਲਗਾਨਗੇ।
ਹਾਂਜੀ।
ਏ ਚੀਜ ਹੋ ਜਾਂਦੀ ਆ।
ਹੋਰ ਸੁਣਾਓ ਸਭ ਵਧੀਆ? ਹਾਂਜੀ, ਸਤਿ ਸ੍ਰੀ ਅਕਾਲ ਜੀ।